ਹੈਲੋ
ਹਾਂਜੀ, ਸਸੀਕਾਲ ਜੀ।
ਸਾਸਰੀਕਾਲ, ਹੋਰ ਕੀ ਹਾਲ ਚਾਲ ਏ?
ਵਧੀਆ, ਤੁਸੀਂ ਸੁਣਾਓ, ਕੀ ਕਰਦੇ ਪਏ ਸੀ?
ਵਧੀਆ। ਹੋਰ ਘਰ ਪਰਿਵਾਰ ਸਭ ਵਧੀਆ?
ਹਾਂ, ਰੋਟੀ ਪਾਣੀ ਛੱਕ ਲਿਆ, ਪ੍ਰਸ਼ਾਦਾ?
ਛੱਕ ਲਿਆ ਤੁਸੀਂ, ਹਾਂਜੀ ਪ੍ਰਸ਼ਾਦਾ ਛੱਕ ਲਿਆ ਤੁਸੀਂ ਛੱਕ ਲਿਆ ਪ੍ਰਸ਼ਾਦਾ?
ਹਾਂਜੀ, ਛੱਕ ਲਿਆ। ਹੁਣ ਬੱਚੇ ਕਹਿੰਦੇ ਨਿਊਟਰੀ ਖਾਣੀ ਏ। ਮੈਂ ਕਿਹਾ ਚਲੋ ਹੁਣ ਮੈਂ ਉਹ ਬਣਾ ਦੇਨੀ ਆਂ। ਪਈ ਹੋਈ ਸੀ, ਮਾਵਾਂ ਦੀ ਦਾਲ ਪਈ ਹੋਈ ਸੀ, ਮਾਂ ਦੀ ਦਾਲ। ਅੱਛਾ ਜੀ।
ਅੱਜ ਕੱਲ੍ਹ ਮੌਸਮ ਹੀ ਇੱਦਾਂ ਦਾ ਹੈ, ਮੌਸਮ ਦਾ ਕੁਛ ਪਤਾ ਈ ਨਹੀਂ ਲੱਗਦਾ।
ਹਾਂ, ਬਸ ਸਵੇਰੇ ਵੀ ਗੁੜੀਆ ਸੁ ਸਕੂਲ ਜਾਣ ਲੱਗੀ ਏ ਤੇ ਇੰਨੀ ਉਲਟੀਆਂ ਕਰਨ ਲੱਗ ਗਈ ਕਿਉਂ ਮੌਸਮ ਹੋ ਰਿਹਾ ਚੇਂਜ ਕਦੀ ਠੰਡਾ ਕਦੀ ਗਰਮ ਓਈ ਨਾ
ਸਹੀ ਗੱਲ ਬੱਚੇ ਨਾ ਇਸ ਮੌਸਮ ਚ ਨਾ ਖਾਣ ਪੀਣ ਦਾ ਵੀ ਪਰਹੇਜ਼ ਕਰਨਾ ਪੈਂਦਾ ਨਾ ਇਸ ਮੌਸਮ ਵਿੱਚ
ਬੱਚੇ ਤੁਹਾਨੂੰ ਪਤਾ ਹੀਈ ਹੈ ਭੈਣ ਜੀ ਖਾ ਲੈਂਦੇ ਨੇ ਨਾ ਫਾਸਟ ਫੂਡ ਵਗੈਰਾ
ਹਮ ਤੇ ਗੁੰਮਾ ਵੀ ਤਿੰਨ ਆ ਜਾਂਦਾ ਹੈ ਬਾਰਿਸ਼ ਪੈਂਦੀ ਕੋਈ ਨੀ ਤੇ ਗੁੰਮਾ ਇੰਨਾ ਖੁਦ ਨੂੰ ਹੀ ਚਿਪ ਚਿਪ ਚਿਪ ਚਿਪ ਲੱਗਦਾ ਹੈ ਬੜਾ ਮੌਸਮ
ਬਸ ਪੁੱਛੋ ਨਾ ਬੜਾ ਹੀ ਅੱਜ ਕੱਲ ਤੇ ਬੁਰਾ ਬੁਰਾ ਹਾਲ ਹੋਇਆ ਹੋਇਆ ਹੈ ਪਤਾ ਕੀ ਹੁਣ ਸਾਵਣ ਆਇਆ ਨਾ ਆਉਣਾ ਇਹਨੇ ਬਸ ਹੁਣ ਸ਼ੁਰੂ ਹੋ ਗਿਆ ਵੇ
ਸਹੀ ਗੱਲ ਹੈ ਦੋ ਕਨੀਆਂ ਪੈਂਦੀਆਂ ਨੇ ਦੋ ਕਨੀਆਂ ਪੈਂਦੀਆਂ ਨੇ ਤੇ ਡਾ ਉਹ ਪਾ ਜਾਂਦੀਆਂ ਨੇ
ਉਹੀ ਨਾ ਸਵੇਰੇ ਏਸੀ ਚ ਬੈਠੀ ਰਹੀ ਬਾਹਰ ਨਿਕਲੀਏ ਤੇ ਵਿਚਾਰੀੰ ਨ ਉਲਟੀਆਂ ਕਰਨ ਲੱਗ ਗਈ ਦੁੱਧ ਪੀਤਾ ਤੇ
ਛੋਟੀ ਕੁੜੀ ਤੇ ਵੱਡੀ ਕੁੜੀ ਦੋਨੋ ਏਦਾਂ ਹੀ ਠੰਡੀਆਂ ਗਰਮ ਜ ਹੋਈਆਂ ਪਈਆਂ ਸੁਸਤੀ
ਹਾਂ ਕਦੀ ਤੇ ਭੈਣ ਜੀ ਇਕਦਮ ਹੀ ਮੌਸਮ ਇੰਨਾ ਵਧੀਆ ਹੋ ਜਾਏਗਾ ਬਸ ਪੁੱਛੋ ਨਾ ਬਰਸਾਤ ਆਏਗੀ ਸਕੂਨ ਮਿਲੇਗਾ ਥੋੜ੍ਹੀ
ਤੇ ਬੱਦਲ ਤੇ ਇੰਨੇ ਆਉਂ ਦੇਨੇ ਭੈਣਜੀ ਬੱਦਲ ਤੇ ਇੰਨੇ ਆਉਂਦੇ ਨੇ ਤੇ ਬੂੰਦਾਂ ਦੋ ਨੀ ਪੈਂਦੀਆਂ
ਉਹੀ ਤੇ ਯਾ ਤੇ ਖੁੱਲ ਕੇ ਪਏ ਮੀਂਹ ਇੱਕ ਵਾਰ
ਹੋਰ ਇਹ ਤੇ ਬਿਮਾਰੀਆਂ ਦਾ ਘਰ ਜੇ ਜੇ ਖੁਲ ਕੇ ਬਾਰਿਸ਼ ਨਹੀਂੀ ਹੋ ਰਹੀ ਤੇ ਹੋਰ ਇ ਤੇ ਬੜਾ ਧਿਆਨ ਖਾਣ ਪੀਣ ਦਾ ਬੜਾ ਧਿਆਨ ਰੱਖੋ ਬੱਚਿਆਂ ਦਾ ਤੇ ਆਪਣਾ ਵੀ ਕਿਉਂਕਿ ਸਰਦ ਗਰਮ ਮੌਸਮ ਜੋ ਹੋਇਆ ਤੇ ਨਾਲੇ ਸੀਲਣ ਸਬਜ਼ੀਆਂ ਸੁਬਜ਼ੀਆਂ ਹਾਂ ਸਾਵਨ ਦੇ ਮਹੀਨੇ ਚ ਤੇ ਹੋ ਹੀ ਜਾਂਦਾ ਤਾਂਹੀ ਤੇ ਕਹਿੰਦੇ ਨੇ ਕਿ ਰੋਟੀ ਰੋਟੀ ਜਿਆਦਾ ਨਹੀਂੀ ਖਾਣੀ ਚਾਹੀਦੀ ਲਿਕੁਵਡ ਲੈਣਾ ਚਾਹੀਦਾ ਇਹਨਾਂ ਦਿਨਾਂ ਦੇ ਵਿੱਚ
ਕਹਿੰਦੇ ਭੈਣ ਜੀ ਸੱਪ ਸੁੱਪ ਨਿਕਲ ਆਉਂਦੇ ਜੇ ਇਹ ਹੁਣ ਬੱਚਿਆਂ ਨੂੰ ਥੱਲੇ ਗੱਦੇ ਨੀ ਡਾਣੇ ਚਾਹੀਦੇ ਦੇਖੋ ਹੁਣ ਕਿੰਨਾ ਤੇ ਫੇਸਬੁੱਕ ਤੇ ਦੇਖਦੇ ਪਏ ਹ ਬੱਚੇ ਸੁੱਤੇ ਸੁੱਤੇ ਬਚਾਰੇ
ਇਸ ਮੌਸਮ ਤੇ ਬੱਚੇ ਸਕੂਲ ਜਾਂਦੇ ਕਾਹਲੀ ਕਾਹਲੀ ਚ ਬੂਟ ਪਾਉਂਦੇ ਨੇ ਬੂਟ ਬਿਲਕੁਲ ਨਾ ਸ਼ੂਜ ਸਟੈਂਡਾਂ ਚ ਰੱਖੋ ਅੰਦਰ ਰੱਖੋ। ਦੇਖੋ ਝਾੜ ਝੂੜ ਕੇ ਪਾਓ ਆਪਣਾ ਸੋ ਛਿਪਕਲੀ ਸੋ ਕੀੜਾ ਨਿਕਲਦਾ।
ਮੈਂ ਕਿਹਾ ਪੁੰਜੇ ਤੇ ਬਿਲਕੁਲ ਨਾ ਸੁ ਪਿਛਲੇ ਸਾਲ ਸਾਨੂੰ ਕੀ ਹੋਇਆ ਬਰਸਾਤ ਆਈ ਤੇ ਅਸੀਂ ਦਰਵਾਜਾ ਖੋਲ ਦਿੱਤਾ। ਦਰਵਜਾ ਖੋਲਿਆ ਤੇ ਕੋਈ ਚਿੱਟੇ ਪੰਖਾ ਵਾਲਾ ਮੱਛਰ ਸੀ। ਉਹ ਤੇ ਭੈਣ ਜੀ ਸਾਡਾ ਸਾਰਾ ਤੇ ਉਹੀ ਭਾਰ ਗਿਆ ਮੈਂ ਕਹਿੰਦੀ ਹਾਂ ਅਗਲੇ ਦਿਨ ਤੇ ਸਾਡੇ ਹੁਣ ਤੇ ਸਵੇਰੇ ਉੱਠਿਆ ਨਾ ਜਾਏ ਫੇਰ ਅਸੀਂ ਡਾਕਟਰ ਬੁਲਾਇਆ ਹੋਰ ਸਾਡੇ ਤੇ ਸਰੀਰ ਵਿੱਚ ਤੇ ਐਵੇਂ ਜਿਵੇਂ ਸਾਡੇ ਸਾਰੇ ਸੈੱਲ ਹੀ ਡਾਊਨ ਹੋਗੇ ਹੁੰਦੇ ਨੇ।
ਤੇ ਹੁਣ ਤੇ ਤੁਸੀਂ ਇਹ ਦੇਖੋ ਮੌਸਮ ਇੱਦਾਂ ਦਾ ਹੈ ਕਿ ਲਾਈਟ ਜਗਾਓਗੇ ਨਾ ਆਲੇ ਦੁਆਲੇ, ਐਡੇ ਛੋਟੇ ਛੋਟੇ ਛੋਟੇ ਛੋਟੇ ਮੱਛਰੀ ਮੱਛਰੀ ਹੋ ਜਾਂਦੀ ਏ।
ਓਹੀ ਨਾ ਭੈਣ ਜੀ ਛਿਪਕਲੀਆਂ ਜਾਨਵਰ ਏਡੇ ਏਡੇ ਮੱਛਰ,
ਹਾਂ।
ਇਹ ਕੋਈ ਮੌਸਮ ਸਹੀ ਥੋੜ੍ਹਾ ਹੈਗਾ ਵੇ।
ਸਬਜ਼ੀਆਂ ਜ਼ਿਆਦਾ ਬਣਾਉਣ ਦਾ ਵੀ ਹਾਲ ਨੀ ਹੈਗਾ ਬੰਦਾ ਸੋਚ ਕਿ ਜ਼ਿਆਦਾ ਬਣਾ ਲੇ ਸੀਲਣ ਦਾ ਮੌਸਮ ਹੈ ਚੱਟ ਉੱਲੀ ਲੱਗਦੀ ਏ ਚੀਜ਼ਾਂ ਨੂੰ। ਚੀਜ਼ ਬਾਹਰ ਨੀ ਰੱਖ ਸਕਦੇ ਫਰਿੱਜ ਚ ਰੱਖੋ ਤੇ, ਹੋਰ ਹੱਥ ਪੈਰ ਮੈਂ ਦੇਖੋ ਨਾ ਹੁਣ ਸਵੇਰੇ ਕੁੜੀ ਸਕੂਲ ਗਈ ਏ ਦੋ ਬੂੰਦਾਂ ਪਈਆਂ ਨੇ ਸਿਰ ਚ। ਤੇ ਆਦਿਆਂ ਨੂੰ ਕੁੜੀ ਸਰਦ ਗਰਮ ਹੋਈ ਪੀ ਏ ਬੁਖਾਰ ਚੜਿਆ ਪਿਆ ਕੁੜੀ ਨੂੰ।
ਓਹੀ ਨਾ ਇਹ ਦੇਖੋ ਹੁਣ, ਮੈਂ ਕਹਿੰਨੀ ਆਂ ਬਹਾਦਰੀ ਏ ਲੋਕਾਂ ਦੀ ਜੇੜੇ ਜਿੰਨਾਂ ਘਰਾਂ ਚ ਇਨਵਰਟਰ ਨੀ ਹੈਗੇ, ਉਹ ਨੀ ਹੈਗੇ। ਗਰਮੀ ਇੰਨੀ ਪੈਂਦੀ ਪਈ ਏ, ਲੋਕਾਂ ਦੇ ਬੀਪੀ ਲੋ, ਮੈਂ ਕਹਿੰਨੀਂ ਹਾਂ ਲੋਕਾਂ ਦੀ ਧੜਕਨਾ ਤੇ ਇੰਨਾ ਇਫੈਕਟ ਪੈਂਦਾ ਪਿਆ ਹੈ। ਹਾਰਟ ਤੇ ਇੰਨਾ ਉਹ ਪੈਂਦਾ ਪਿਆ, ਬੀ ਪੀ ਇੰਨੇ ਲੋਅ ਹੁੰ ਹੁੰਦੇ ਪਏ ਨੇ, ਇਹ ਮੌਸਮ ਚ ਬੜੇ ਲੋਕੀ ਬਿਮਾਰ ਹੁੰਦੇ ਜੇ। ਸਭ ਤੋ ਜਿਆਦਾ ਤੇ ਡੇਂਗੂ ਫੈਲਦਾ ਜੇ ਇਹ ਵਾਲੇ ਮੌਸਮ ਵਿੱਚ। ਮੈਂ ਕਿਹਾ ਅਹਦਾ ਇੰਨਾ ਡੇਂਗੂ ਫੈਲਦਾ ਜੇ। ਹੈਲੋ-ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ।